ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ।
ਹੋਰ ਕੀ ਕਰਦੇ ਪਏ ਸੀ ਜੀ?
ਬਸ, ਕੁਛ ਨਹੀਂ ਬੈਠੇਦੇ ਸ ਬਸ ਕੁਛ, ਹਾਂਜੀ-ਹਾਂਜੀ, ਛੱਕ ਲਈ ਏ ਰੋਟੀ ਪਾਣੀ ਆਪ ਜੀ ਨੇ?
ਚਲੋ ਅੱਛੀ ਗੱਲ ਐ, ਹਾਂਜੀ ਬਸ ਆਪਾਂ ਵੀ ਜੀ ਤਿਆਰੀ ਕੀਤੀ ਦੀ ਆ ਬਸ ਬੰਦੇ ਏ ਜੀ ਬਸ ਹੁਣ ਖਾਣੀ ਐ, ਹਾਂਜੀ-ਹਾਂਜੀ।
ਕੀ ਬਣ ਰਿਹਾ?
ਅੱਜ, ਅਸਲ ਪਨੀਰ ਬਣਾਇਆ ਸੀ ਜੀ।
ਅੱਛਾ, ਸਾਡੀ ਵੀ ਰੈਸਿਪੀ, ਚੋਰੀ ਕਰ ਲਈ ਗਈ ਪਨੀਰ ਦੀ। ਆਹ ਆਹ, ਸਾਡੇ ਵੀ ਇੱਥੇ ਹੀ ਬਣਿਆ
ਅੱਛਾ, ਅੱਛਾ, ਅੱਛਾ।
ਹਾਂਜੀ-ਹਾਂਜੀ ਹੋਰ ਦੱਸੋ?
ਲੇਟ ਵੈਟ ਹੋ ਗਏ ਸੀ, ਥੋੜੇ ਫੇਰ ਫਿਰ, ਆਪਾਂ ਕ ਚਲੋ ਆਂਦੇ, ਬਜਾਰੋਂ ਪਨੀਰ, ਹੀ ਲੈ ਆਂਦੇ?
ਹਾਂਜੀ, ਇਹ ਤਾਂ ਹੈ ਏ ਸਬਜ਼ੀਆਂ ਅੱਜ ਕੱਲ, ਫੇਰ ਕੁੱਛ ਹੈ ਨੀ ਹੈਗਾ, ਸਬ ਹੋਰ, ਚੀਜ਼ਾਂ ਹੈਗੀਆਂ
ਹਾਂਜੀ-ਹਾਂਜੀ।
ਐਹ ਤੇ, ਹੈ ਹੀ ਏ ਹੋਰ ਦੱਸੋ, ਮੌਸਮ ਕੈਸਾ ਅੱਜ ਉੱਥੇ ਦਾ?
ਮੌਸਮ, ਅੱਜ ਵਧੀਆ ਜੀ, ਠੰਡਾ ਮੌਸਮ ਹੈ।
ਅੱਛਾ, ਲੱਗੀ ਕੋਈ ਬਰਸਾਤ-ਬਰਸੂਤ
ਹਾਂਜੀ, ਸਵੇਰੇ ਬਰਸਾਤ ਸੀ ਜੀ, ਪਹਿਲੇ ਕੱਲ੍ਹ ਵੀ ਸਵੇਰੇ, ਪਹਿਲਾਂ ਤਾਂ ਧੁੱਪ ਸੀ।
ਅੱਛਾ-ਅੱਛਾ ਜੀ।
ਫੇਰ ਉਸ ਤੋਂ ਬਾਅਦ, ਬਰਸਾਤ ਆ ਗਈ ਸੀ ਸਤ, ਸਾਡੇ ਅਠ ਏਦੇ ਪਾਸ ਤੇ ਬਾਰਾਂ, ਏਕ
ਅੱਛਾ-ਅੱਛਾ।
ਲੱਗੀ ਰਹੀ,
ਅੱਛਾ-ਅੱਛਾ-ਅੱਛਾ
ਪ੍ਰੀਤ ਇੱਥੇ ਹੀ ਸੀ, ਪ੍ਰੀਤ ਨੇ ਸਵੇਰੇ ਛੇ ਵਜੇ ਦੀ ਭੁੱਖੀ ਚਲੀ ਦੀ ਗਈ, ਦੂਜੇ ਦਿਨ ਬਹੁਤ ਗ੍ਰਮੇਸ ਸੀ, ਧੁੱਪ ਸੀ।
ਆਵਾਜ਼ ਨਾ, ਥੋੜੀ ਸਾਫ਼ ਹੁਣੇ ਆ ਰਹੀ ਹੈ, ਥੋੜੀ ਕਟ-ਕਟ ਆ ਰਹੀ ਹੈਗੀ, ਆ
ਅੱਛਾ-ਅੱਛਾ ਉਹ ਮੈਂ, ਹੁਣ ਠੀਕ ਆ, ਰਹੀ ਹੈ ਜੀ।
ਨੈਟਵਰਕ, ਇਸ਼ੂ ਚੱਲ ਰਿਹਾ ਹੈ, ਵਿੱਚ ਤੁਹਾਡੀ ਆ ਰਹੀ ਹੈ, ਵਿੱਚ ਕੱਟ ਹੋ ਰਿਹਾ, ਫੇਰ ਆ ਰਹੀ ਹੈ, ਫੇਰ ਤੁਹਾਡੀ ਘੱਟ, ਹੋ ਰਹੀ ਹੈ।
ਨਹੀਂ, ਹੁਣ ਠੀਕ ਆ ਰਹੀ ਜੀ।
ਹਾਂਜੀ, ਹੁਣ ਠੀਕ ਏ।
ਅੱਛਾ, ਜੀ।
ਏਧਰ ਤੇ, ਬਹੁਤ ਗਰਮੀ ਹੋ ਰਹੀ ਅੱਜ
ਅੱਛਾ ਜੀ ਬਸ ਉਦਾਂ ਹੀ ਆ ਨਾ ਜੀ ਕਿਧਰੇ ਬਸ ਤਾਂ ਹੁਣ ਤਾਂ ਵੈਸੇ ਵੀ ਬਰਸਾਤਾਂ ਦੇ ਮੌਸਮ ਸਟਾਰਟ ਹੋ ਗਏ ਨੇ ਹੁਣ ਤਾਂ
ਹਾਂਜੀ ਲੱਗ ਜਾਂਦੇ ਆ, ਜੂਨ ਜੁਲਾਈ ਦੇ ਵਿੱਚ ਚ ਮਿੰਡ ਦੇ ਵਿੱਚ ਸਟਾਰਟ ਹੋ ਜਾਂਦੀਆਂ ਹੈਗੀਆਂ, ਬਾਰਿਸ਼ ਬਾਰਿਸ਼ਾਂ
ਹਾਂਜੀ ਹੁਣ ਹੈ, ਆਪਣਾ ਦਸ ਬਾਰਾਂ ਤਰੀਕ ਤੋਂ ਬਾਅਦ ਬਾਰਸਾਂ ਹੀ ਨੇ,
ਹਾਂਜੀ-ਹਾਂਜੀ ਇਥੇ ਹੈ ਹੀ ਹੈ, ਬਸ ਬਾਰਿਸ਼ਾਂ ਪਾਾਂਗੀਆਂ ਫੇਰ ਹੋਰ ਸਗੋਂ ਗਰਮੀ ਨਿਕਲੇਗੀ ਫੇਰ
ਹਾਂਜੀ-ਹਾਂਜੀ,
ਕੁਛ ਮੌਸਮ ਠੀਕ ਲੱਗੇਗਾ, ਥੋੜਾ ਫੇਰ ਉਹ ਉਹ ਗਰਮੀ ਹੋ ਜਾਏਗੀ।
ਹਾਂਜੀ ਜਿਵੇਂ, ਹੁਣ ਦੋ ਦਿਨ ਤੋਂ ਬਾਰਿਸ਼ ਹੋ ਰਹੀ ਮੌਸਮ ਠੀਕ ਹੈ, ਹੁਣ ਮੰਨ ਲੋਓ ਕੱਲ ਨਾ ਬਾਰਿਸ਼ ਹੋਈ।
ਫੇਰ ਗੁੰਮਸ ਹੋ ਜਾਏਗੀ।
ਹਾਂਜੀ-ਹਾਂਜੀ, ਤਿੰਨ ਗੁਣਾ ਹੋ ਜਾਣਾ ਜੀ ਗੁੰਮਾ
ਹਾਂਜੀ, ਇਹ ਤੇ ਹੈ ਹੀ ਆ।
ਹਾਂ ਬਸ
ਹੋਰ ਦੱਸੋ ਸਭ ਵਧੀਆ ਘਰਬਾਰ?
ਹਾਂਜੀ, ਹਾਂਜੀ,
ਅੱਛਾ, ਅੱਛਾ ਜੀ ਹੋਰ ਦੱਸੋ ਕੋਈ ਨਵੀਂ-ਤਾਜ਼ੀ ਕੁਛ? ਸੋਸ਼ਲ ਮੀਡੀਆ ਦੀ
ਹਾਂਜੀ, ਹਾਂਜੀ ਮੈਂ ਓਈ ਦੱਸ ਰਿਹਾ ਸੀ ਤੁਹਾਨੂੰ ਕਿ ਅੱਜ-ਕੱਲ ਇੰਸਟਾ ਇੰਸਟਾਗ੍ਰਾਮ ਐ
ਹਾਂਜੀ, ਹਾਂਜੀ,
ਉਸ ਤੋਂ ਮੈਂ ਦੇਖਿਆ ਕੁਛ ਜਿਵੇਂ ਛੋਟੇ, ਛੋਟੇ ਬੱਚੇ ਹੁੰਦੇ ਨੇ ਹੋਰ ਹੁੰਦੇ ਨੇ ਇਹਨਾਂ ਦਾ ਕਾਫੀ ਕੋਂਨਫੀਡੈਂਸ ਵਧਾਇਆ ਜਿਵੇਂ ਪਹਿਲੇ ਕੁਝ ਬੱਚੇ ਐਕਟੀਵਿਟੀ ਕਰਨ ਤੋਂ ਡਰਦੇ ਸੀਗੇ।
ਹਾਂਜੀ, ਏਅ ਤੇ ਹੈ।
ਤੇ ਅ ਜਿਵੇਂ ਮੰਨ ਲਓ ਕੁਛ ਬੱਚੇ ਰੋਜਾਨਾ ਕਿ ਸਕੂਲ ਕਪੀਟੀਸ਼ਨ ਐ ਤੂੰ ਡਾਂਸ ਕਰ ਲੈਂਗੀ, ਆ ਕਰ ਲੈਂਗਾ ਠੀਕ ਸ਼ਨਮਾਦੇ ਸੀ ਅੱਛ ਅੱਜ-ਕੱਲ੍ਹ ਜਿਵੇਂ ਬੱਚੇ ਰੀਲਸ ਬਣਾਦੇ ਨੇ ਤਾਂ ਉਹ ਰੀਲਸ ਬਣਾਦੇ ਨੇ ਉਹਦੇ ਕਾਰਨ ਉਹਨਾਂ ਦਾ ਥੋੜ੍ਹਾ
ਬੱਚਿਆਂ ਨੂੰ ਦੇਖ ਲੋ ਰੀਲਸ ਬਣਾ ਰਿਹਾ ਹੈਗੇ ਆ। ਸਾਨੂੰ ਹਜੇ ਤੱਕ ਨੀ ਆਂਦੀ ਹੈਗੀ। ਬਣਾਨੀ ਅਸੀਂ ਇਨੇ ਵੱਡੇ ਹੋ ਗਏ ਹੈਗੇ ਆ।
ਹਾਂਜੀ, ਹਾਂਜੀ ਤੇ ਓਦੇ ਨਾਲ ਕਾਫੀ ਫ਼ਰਕ ਪਿਆ ਜਿਵੇਂ, ਬੱਚੇ ਪਹਿਲੇ ਸ਼ਰਮਾਦੇ ਸੀ ਹੁਨ ਓ ਸ਼ਰਮਾਣਾ ਬੰਦ ਹੋ ਗਏ ਕਿਉਂਕਿ ਰੀਲਸ ਰੂਲਸ ਬਣਾ ਕੇ ਕੇ ਆਪਣੇ ਫਰੈਂਡਸ ਨੂੰ ਦੇਤੀ ਪਾਤੀ ਇੱਧਰ ਪਾ
ਹਾਂਜੀ ਸੋਸ਼ਲ ਅੱਜ-ਕੱਲ੍ਹ ਸੋਸ਼ਲ ਨਾਲ ਬੱਚਾ ਥੋੜ੍ਹਾ ਨਾ ਐਕਟਿਵ ਹੋ ਜਾਂਦਾ ਹੈਗਾ। ਸਾਡੇ ਟਾਈਮ ਤੇ ਪਹਿਲੇ ਇਹ ਸਭ ਚੀਜ਼ਾਂ ਹੈ ਨੀ ਹੈਗੀਆਂ ਸੀ। ਇੱਥੇ ਹੁਣ ਆਈਆਂ ਬੱਚੇ ਬਸ ਨਾਲੇ ਹੁਣ ਫੋਨ ਵੀ ਅੱਜ ਅ ਕੱਲ ਸਮਾਰਟ ਹੋ ਗਿਆ ਹੈਗੇ। ਸਾਡੇ ਟਾਈਮ ਤੇ ਬਟਨਾਂ ਵਾਲੇ ਫੋਨ ਹੁੰਦੇ ਹੈਗੇ ਸੀ। ਉਹਨਾਂ ਚ ਵੈਸਾ ਫੰਕਸ਼ਨ ਥੋੜ੍ਹੀ ਹੁੰਦੇ ਹੈਗੇ ਫਿਰ
ਹਾਂਜੀ ਫਿਰ ਨੌਲੇਜ ਵੀ ਰੱਖਦੇ ਨੇ। ਫਿਰ ਇਸ ਹਿਸਾਬ ਨਾਲ ਬੱਚੇ ਦੇਖੋ ਸੋਸ਼ਲ ਮੀਡੀਆ ਇੱਕ ਤੁਸੀਂ ਜਿਵੇਂ ਤੁਸੀਂ ਕਹਿ ਰਹੇ ਹੋ ਠੀਕ ਵੀ ਐ ਲਗਭਗ ਗਲ ਗਲਤ ਵੀ ਆਪਾਂ ਜਿਸ ਹਿਸਾਬ ਨਾਲ ਯੂਜ ਕਰਾਂਗੇ। ਉਸ ਹਿਸਾਬ ਨਾਲ ਆਂਏ ਲੇਕਿਨ
ਹਾਂਜੀ, ਹਾਂਜੀ ਇਹ ਤੇ ਹੈ। ਕਈਆਂ ਵਾਸਤੇ ਕੋਈ ਲੋਕ ਫਾਇਦੇ ਵਾਸਤੇ ਯੂਜ ਕਰਦੇ ਆਰ ਕਈ ਲੋਕ ਥੋੜੇ ਗਲਤ ਤਰੀਕੇ ਤੋਂ ਯੂਜ
ਹਾਂਜੀ, ਹਾਂਜੀ ਅਸੀਂ ਵੀ ਜਿਵੇਂ, ਪਹਿਲਾਂ ਕਿਸੇ ਨਾਲ ਗੱਲ ਕਰਦੇ ਹੋਏ ਘਬਰਾਉਂਦੇ ਸੀਗੇ।
ਹਾਂਜੀ, ਹਾਂਜੀ ਐ ਤੇ ਹੈ ਹੀ ਆ।
ਕਿਸੇ ਦੇ ਅੱਗੇ ਗੱਲ ਨਹੀਂ ਹੁੰਦੀ ਸੀ ਜਿਵੇਂ, ਸ਼ਰਮਾ ਜਾਂਦੇ ਸੀ। ਬਟ ਇੱਥੇ ਤੱਕ ਕਿ ਅਸੀਂ ਆਪਨੇ ਰਿਸ਼ਤੇਦਾਰਾਂ ਦੇ ਜਿਵੇਂ, ਮਾਸੀ ਦਾ ਫੋਨ ਆਣਾ ਜਾਂ ਕਿਸੇ ਦਾ ਆਣਾ ਤੇ ਆਪਾਂ ਸ਼ਰਮਾਦੇ ਸੀ ਨਈ, ਨਈ, ਨਈ ਗੱਲ ਕਰਨੀ, ਲੇਕਿਨ ਓਦੇ ਨਾਲ ਕੁੱਛ ਫਰਕ ਪੈਣ ਨਾਲ ਸਾਨੂੰ ਵੀ ਕੁਛ ਸਮਝ ਆਈ ਅਸੀਂ ਵੀ ਗੱਲ ਗੁਲ ਕਰ ਲੈਂਨੇ ਆ।
ਹਾਂਜੀ ਤੇ ਹੈ ਹੀ ਫਰਕ ਤਾਂ ਪੈਂਦਾ ਈ ਏ ਫੇਰ ਬੰਦੇ ਨੂੰ ਦੇਖਾ ਦੇਖੀ ਦੇ ਵਿੱਚ।
ਹਾਂਜੀ, ਹਾਂਜੀ
ਤੇ ਹੈ ਹੀ ਹੈ ਔਰ ਅੱਜ-ਕੱਲ੍ਹ ਤਾਂ ਵੈਸੇ ਹੀ ਸੋਸ਼ਲ ਮੀਡੀਆ ਤੇ ਤੇ ਮਤਲਬ ਹਰ ਚੀਜ਼ ਦਾ ਤੁਸੀਂ ਜੋ ਵੀ ਤੁਸੀਂ ਟੂ ਜੈਡ ਪੁੱਛਣਾ ਚਾਂਦੇ ਓ ਜਾਂ ਕਿਸੇ ਚੀਜ਼ ਦੀ ਤੁਹਾਨੂੰ ਨਈ ਸਮਝ ਆ ਰਹੀ ਹੈਗੀ ਤੁਸੀਂ ਉੱਥੇ ਜੋ ਮਰਜੀ ਲਓ ਅੱਜ-ਕੱਲ
ਹਾਂਜੀ, ਹਾਂਜੀ ਔਰ, ਅੱਜ-ਕੱਲ ਉਸ ਹਿਸਾਬ ਨਾਲ ਬ ਅੱਜ, ਤੁਸੀਂ ਦੇਖਿਆ ‌ਨਾ ਅੱਜ ਕੱਲ ਵੱਚ ਤੇ ਓਤੋ ਤੋਂ ਪਹਿਲਾਂ ਈ ਜਵਾਬ ਕੱਡ ਕੇ ਰੱਖਦੇ ਨੇ ਇਹਦਾ ਜਵਾਬ ਐ, ਇਹਦਾ ਜਵਾਬ ਐ।
ਐ ਤੇ ਹੈ। ਸਾਨੂੰ ਨੀ ਪਤਾ ਹੈਗਾ ਹਜੇ। ਸਾਨੂੰ ਨੀ ਸਹੀ ਤਰ੍ਹਾਂ ਚਲਾਣਾ ਆਦਾ ਫੋਨ, ਜਿੰਨਾ ਸਾਡੇ ਬੱਚੇ ਚਲਾ ਲੈਂਦੇ ਹੈਗੇ।
ਹਾਂਜੀ ਹਾਂਜੀ ਬਿਲਕੁਲ ਚਲਾ ਲੈਂਦੇ ਹੋਣੇ
ਹਾਂਜੀ ਜੀ ਉਹਨੂੰ ਹਰ ਚੀਜ਼ ਦੀ ਮਤਲਬ ਹੈਗੀ ਹੈ ਨੌਲੇਜ ਮੰਮਾ ਏਦਾਂ ਹੋਏਗਾ ਮੰਮਾ ਏਦਾਂ ਹੋਏਗਾ ਮੈਂ ਕਿਹਾ ਅੱਛਾ ਸਾਨੂੰ ਪਤਾ ਹੀ ਨੀ ਕਿ ਇਹਦੇ ਵਿੱਚ ਇਹ ਵੀ ਫੰਕਸ਼ਨ ਹੈਗੇ ਆ ਯੂਜ ਕਰਨ ਵਾਸਤੇ
ਓ ਤੁਹਾਡੇ ਤੋਂ ਚਾਰ ਗੁਣਾ ਫੋਨ ਤੇ
ਹਾਂਜੀ ਹਾਂਜੀ ਸਾਡੇ ਤੋਂ ਚਾਰ ਗੁਣਾ ਜ਼ਿਆਦਾ ਹੀ ਹੈਗੇ ਉਹ
ਮੈਂ ਕਹਿ ਰਿਹਾ ਕਿ ਸਾਨੂੰ ਨੀ ਇੰਨੇ ਫੰਕਸ਼ਨ ਪਤਾ ਹੁੰਦਾ
ਹਾਂਜੀ ਹਾਂਜੀ ਔਰ ਅੱਜ ਕੱਲ੍ਹ ਉਹਨਾਂ ਦੇ ਗੇਮ ਦੇਖਲੋ ਤੁਸੀਂ
ਔਰ ਨੰਬਰ ਦੋ ਪਹਿਲਾਂ ਜਿਵੇਂ ਬੱਚੇ ਰਾਉਦੇ ਸੀ ਉਹ ਚ ਕੇ ਪਾਲਣੇ ਚ ਪਾ ਤਾ ਜਾਂ ਉਹਨੂੰ ਕਿਧਰੇ ਚ ਕੁ ਅੱਜ ਕੱਲ ਤਾਂ ਫੋਨ ਫੜਾਂਦੇ ਨੇ ਬੱਚਾ ਚੁੱਪ ਜਦੋਂ ਤੱਕ ਉਹਦੇ ਹੱਥ ਚ ਫੋਨ ਹੈ ਤਾਂ ਤ ਉਹਨੇ ਚੋਪੇ ਦੇ ਫੋਨ ਆਪਾਂ ਲੈ ਲਿਆ ਪਰ ਮੈਂ ਚ ਕੁਛ ਚੀਜ਼ ਜ਼ਿਆਦਾ ਅੱਛੀ ਵੀ ਦੇਖਿਆ ਹੁਣ ਮੈਂ ਜਿਵੇਂ ਕਿਸੇ ਰਿਸ਼ਤੇਦਾਰ ਘਰ ਗਿਆ ਸੀਗਾ ਤੇ ਉਹਨਾਂ ਦੇ ਬੱਚੇ ਨੂੰ ਕੀ ਸੀ ਕਿ ਵਾਹਿਗੁਰੂ ਜੀ ਦਾ ਸਿਮਰਨ ਲਾਉਂਦੇ ਸੀ
ਅੱਛਾ
ਤੇ ਉਸ ਮੰਮੀ ਨੂੰ ਸਵਾਉਣ ਦੀ ਉਹਦੀ ਲੋੜ ਨੀ ਪੈਂਦੀ ਉਹਦੇ ਉਹਨੂੰ ਫੋਨ ਦ ਹੱਥ ਚ ਉਹਨੇ ਵਾਹਿਗੁਰੂ ਜੀ ਦਾ ਸਿਮਰਨ ਸੁਣ ਸੁਣ ਕੇ ਔਰ ਸੋ ਜਾਂਦਾ ਸੀ ਮਤਲਬ ਇਹ ਵੀ ਚੀਜ਼ ਵਧੀਆ
ਹਾਂਜੀ ਆ ਤੇ ਹੈ ਹੀ ਬਸ ਉਹੀ ਮੈਂ ਕਹਿ ਰਹੀ ਹਾਂ ਨਾ ਕਿ ਬਸ ਉਹ ਹੈ ਕਿ ਇਸਤੇਮਾਲ ਤੁਸੀਂ ਕਿੱਦਾਂ ਕਰਨਾ ਹੈਗਾ ਹੈ
ਹਾਂਜੀ ਕੁਛ ਬੰਦੇ ਵਧੀਆ ਹਾਂਜੀ ਉਸ ਹਿਸਾਬ ਨਾਲ ਜਿਵੇਂ ਅਸੀਂ ਅਸੀਂ ਵੀ ਪਹਿਲਾਂ ਤਾਂ ਅਸੀਂ ਵੀ ਸ਼ਰਮਾਉਂਦੇ ਸੀ
ਹਾਂਜੀ ਹਾਂਜੀ ਸਾਰੇ ਹੀ ਸ਼ਰਮਾਉਂਦੇ ਹੈਗੇ ਸੀ ਪਹਿਲੇ ਗੱਲ ਕਰਨ ਜੋ ਹੁਣ ਅੱਜ ਕੱਲ ਚਲੋ ਇਹ ਫੋਨ ਆ ਗਿਆਏ ਤੇ ਬੰਦਾ ਗੱਲ ਕਰ ਲੈਂਦਾ ਹੈਗਾ ਹੈ ਨਹੀਂ ਤੇ ਪਹਿਲੇ ਤਾਂ ਕਿੱਥੇ ਗੱਲਾਂ ਹੁੰਦੀਆ ਹੈਗੀਆਂ ਸੀ
ਹਾਂਜੀ ਜੀਵੇ ਮੰਨ ਲਓ ਕਿ ਅ ਆਪਾਂ ਪਹਿਲਾ ਪੋਸਟ ਪੋਸਟ ਕਰਕੇ ਘਬਰਾਉਂਦੇ ਸੀ
ਹਾਂਜੀ ਹਾਂਜੀ
ਹੁਣ ਤੇ ਅਸੀਂ ਵੀ ਇੱਕ ਦਮ ਪੋਸਟ ਰੀਲ ਕੁਛ ਹੁੰਦੀ ਹੈ ਤੇ ਪਾ ਦਿੰਦੇ ਹਾਂ ਕਰ ਦਿੰਦੇ ਹਾਂ ਨਹੀਂ ਤੇ ਪਹਲੇ ਤੇ ਜੀ ਮੱਤਲਬ ਕੀ ਹੁੰਦੇ ਜਿਵੇਂ ਕੋਈ ਵੀ ਰੂਲ ਪਾਉਂਦਾ ਅਸੀਂ ਵੀ ਪਾ ਦਿੰਦੇ ਹਾਂ ਨਾਲ ਚਲੋ ਦੇਖਦੇ ਹਾਂ ਕਿ ਅਸੀਂ ਉਸ ਤੋਂ ਅੱਛਾ ਕਰ ਪਾਂਦੇ ਮੱਤਲਬ ਕਿ ਇਹ ਇਹਦੇ ਚੱ ਚੱਕਰ ਚ ਇਹ ਹੈ ਕਿ ਸੱਭ ਬਈ ਦੂਸਰੇ ਤੋਂ ਅੱਛਾ ਕਰਨ ਦੀ ਸੋਚਦੇ ਨੇ ਔਰ ਉਸ ਚੀਜ਼ ਦੇ ਨਾਲ ਕੋਂਨਫੀਡੈਂਸ ਬਹੁੱਤ ਵੱਧਦਾ ਔਰ ਅੱਛਾ ਅੱਛੀ ਗੱਲ ਹੈ ਕੀ ਜਿਵੇਂ ਮੰਨ ਲਓ ਕਿ ਮੈਂ ਹੁਣ ਮੈਂ ਜਿਵੇਂ ਤੁਸੀਂ ਮੰਨ ਲਓ ਕੋਈ ਰੀਲ ਆਪਣੇ ਆਈਡੀਆ ਕਿਸੇ ' ਪੋਸਟ ਕੀਤੀ ਹੈ ਤੇ ਫਿਰ ਮੈਂ ਵੀ ਉਹੀ ਰੀਲ ਪੋਸਟ ਕਰਨ ਦੀ ਹੈ ਸੋਚਾਂਗਾ ਕਿ ਮੇਰੀ ਇਹਨਾਂ ਤੋਂ ਵਧੀਆ
ਵਧੀਆ ਹੋਏ ਇਹ ਤੇ ਹੈਈ ਏ ਬਸ ਉਹੀਓ ਨਾ ਦੇਖਾ ਦੇਖੀ ਅਸੀਂ ਵੀ ਸੋਸ਼ਲ ਮੀਡੀਆ ਤੇ ਕੀ ਚੱਲ ਰਿਹਾ ਇਹ ਵੀ ਵਧੀਆ ਇਹ ਪਾ ਸਕਦਾ ਤੇ ਅਸੀਂ ਵੀ ਬਣਾ ਕੇ ਪਾ ਸਕਦੇ ਹੈਗੇ ਹਾਂ
ਹਾਂਜੀ ਔਰ ਨੰਬਰ ਫਿਰ ਇੱਕ ਗੱਲ ਹੋਰ ਹੈ ਜੀ ਉਹਦੇ ਨਾਲ ਬੰਦੇ ਦਾ ਪਤਾ ਲੱਗਦਾ ਹੁਣ ਮੈਂ ਮੰਨ ਲਓ ਕਿ ਕਸ਼ਮੀਰ ਗਿਆ ਵਾਂ ਮੈਂ ਕਸ਼ਮੀਰ ਦੀ ਪੋਸਟ ਪਾਈ ਹੈ ਤੇ ਹਾਂਜੀ, ਇਹ ਮੱਤਲਬ ਬੰਦਾ ਕਸ਼ਮੀਰ ਗਿਆ। ਮੈਂ ਗਿਆ ਜਾਂ ਇੱਧਰ ਘੁੰਮਿਆ, ਜਾਂ ਇੱਧਰ ਗਿਆ। ਕੱਲ ਨੂੰ ਆਪਾਂ ਜਾਂਦੇ ਹਾਂ। ਅਤੇ ਆਪਾਂ ਉਸ ਬੰਦੇ ਨੂੰ ਪੁੱਛ ਸਕਦੇ ਹਾਂ, ਹਾਂਜੀ ਭਾਜੀ ਤੁਸੀਂ ਇੱਦਾਂ- ਇੱਦਾਂ ਗਏ ਸੀ ਆਪ। ਆਪਾਂ ਤੁਹਾਡੀ ਪੋਸਟ ਦੇਖੀ ਸੀ। ਤੇ ਤੁਸੀਂ ਉੱਥੇ ਕਿਵੇਂ ਰਹੇ। ਹਾਂਜੀ, ਕਿਵੇਂ ਤੁਸੀਂ ਰਹੇ। ਕੀ ਉੱਥੇ ਤੁਸੀਂ। ਕਿਵੇਂ ਤੁਸੀਂ ਰਹਿਣ ਸਹਿਣ ਕੀਤਾ ਹਾਂਜੀ ਕਿਹੜੇ ਗੁਰੂਦੁਆਰੇ ਵੇਖਣ ਵੇਖੇ ਦੀ ਤੁਸੀਂ ਆ ਕਿਹੜੀ ਵਿਊਜ਼ ਅੱਛੇ ਸੀਗੇ।
ਹਾਂਜੀ, ਇਹ ਤੇ ਆਈ ਈਓ ਨਾ ਬੱਚ ਉਹੀਓ ਕੀ ਕਹਦੀਆਂ ਸੋਸ਼ਲ ਮੀਡੀਆ ਤੇ ਬੰਦੇ ਦਾ ਸਾਰਾ ਜਿਹੜਾ ਹੁੰਦਾ ਹੈ। ਅਪਡੇਟ ਵਗੈਰਾ ਮਿਲ ਜਾਂਦੀ ਹੈ ਇੱਕ ਦੂਜੇ ਨੂੰ। ਕਿਸੇ ਨੂੰ ਦੱਸਣ। ਦੱਸਣ ਦੀ ਲੋੜ ਨਹੀਂ ਹੈਗੀ। ਕੀ ਕਿਹੜਾ ਬੰਦਾ ਕਿੱਧਰ ਹੈਗਾ, ਤੁਸੀਂ ਸੋਸ਼ਲ ਮੀਡੀਆ ਦੇਖੋ ਅੱਛਾ ਅੱਜ ਤੇ ਇਹ ਬੰਦਾ ਸੀ ਗੱਲ। ਇੱਥੇ ਦੇਖਿਆ ਸੀ ਅੱਜ।
ਹਾਂਜੀ- ਹਾਂਜੀ। ਅੱਜ ਇਨੇ ਸਟੇਟਸ ਸਟੋਰੀ ਲਾਈ ਦੀ। ਅੱਜ ਇੱਥੇ ਪਹੁੰਚ ਗਿਆ।
ਤੇ ਕਹਿ ਰਹੀ ਹਾਂ। ਕਿਸੇ ਨੂੰ ਕੁੱਛ ਨਾ ਕਹਿਣਾ ਹੋਏ, ਔਰ ਤੁਸੀਂ। ਸਟੋਰੀ ਲਾ ਦੋ। ਉਹਨੇ ਆਪੇ ਹੀ ਸਮਂਝ ਜਾਣਾ ਹੈਗਾ। ਹੈ ਕਿ ਹਾਂ ਬਾਈ ਕਦੇ ਅੱਜ ਕੱਲ। ਸਟੋਰੀਆਂ ਕਿਹਦੇ ਵਾਸਤੇ ਲੱਗਦੀਆਂ ਹੋਈਆਂ। ਕਿਹਦੇ ਵਾਸਤੇ ਨਹੀਂ ਲੱਗਦੀ ਹੋਈਆਂ। ਸੱਬ ਪਤਾ ਲੱਗ ਜਾਂਦਾ ਹੈਗਾ। ਇਹ ਹੈਗਾ। ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਹੈਗੀ। ਕਦੀ ਦੇਖੋ ਜਾਂ ਦੱਸਣ ਦੀ ਲੋੜ ਹੈ ਅਸੀਂ ਕਿੱਥੇ ਹੈਗੇ ਹੈ। ਇਹ ਤੇ ਹੈ। ਸੋਸ਼ਲ ਮੀਡੀਆ ਤਾਂ ਕਾਫ਼ੀ ਹੈਗਾ ਹੈ ਅੱਗੇ। ਆਉਣ ਵਾਲੇ ਟਾਈਮ ਤੇ, ਹੋਰ ਕੁੱਛ ਹੋ ਜਾਏਗਾ।
ਹਾਂਜੀ, ਚਲੋ ਹੁਣ ਤੇ ਚਲੋ ਹੁਣ ਅਸੀਂ ਵੀ, ਤੁਹਾਨੂੰ ਸੋਸ਼ਲ ਮੀਡੀਆ ਤੋਂ ਹੀ ਦੇਖ ਲਾਂਰਾ ਕੀ। ਕਿੱਥੇ ਹੋ ਤੁਸੀਂ। ਕਿ ਅੱਜ ਤੁਸੀਂ ਕਿੱਥੇ ਜਾ ਰਹੇ ਹੋ, ਕੀ ਕਰ ਰਹੇ ਹੋ ਮੌਸਂਮ।
ਓਕੇ, ਓਕੇ। ਹਾਂਜੀ- ਹਾਂਜੀ ਚਲੋ ਫੇਰ ਮੈਂ ਤੁਹਾਨੂੰ ਕਰਾਂਗੀ। ਕਰਾਂਗੀ ਮੈਨੂੰ ਨਾ ਕੋਲ ਆ ਰਹੀ ਹੈ ਇੱਕ। ਓਕੇ ਜੀ ਸਤਿ ਸ੍ਰੀ ਅਕਾਲ ਠੀਕ ਹੈ।